ਹ
ਹੈਲੋ
ਹੈਲੋ ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
ਲ ਲ ਲ। ਹੋਰ ਕੀ ਹੋ ਰਿਹਾ ਜੀ ਬਸ ਠੀਕ ਆ ਜੀ
ਮੈਂ ਮੈਂਗੋ ਸ਼ੇਕ ਬਣਾਇਆ ਸੀ ਉਹਨੇ ਆਪਣੀ ਫੈਮਿਲੀ ਵਾਸਤੇ
ਅੱਛਾ ਮੈਂ ਮੈਂਗੋ ਸ਼ੇਕ ਪੀ ਰਹੇ ਹੋ ਤੁਸੀਂ
ਹਾਂਜੀ ਹਾਂਜੀ
ਬਹੁਤ ਵਧੀਆ ਇ ਇਹੀ ਸਭ ਚੀਜ਼ਾਂ ਤੇ ਨੇ ਆਣ ਪੀਣ ਵਾਲੀਆਂ
ਹਾਂ ਗਰਮੀ ਦੇ ਟਾਈਮ ਤੇਤੇ ਚਾਹ ਕੌਫੀ ਵਗੈਰਾ ਨਹੀਂ ਬੀਜੀ ਜਾਂਦੀ
ਹਾਂ ਹੈ ਹੀ ਸਭ ਚੀਜ਼ਾਂ ਪੀਣੀ ਚਾਹੀਦੀਆਂ ਪਤਾ ਨੀ ਲੋਕੀ ਕਿਵੇਂ ਫਾਲਤੂ ਚੀਦਾਂ ਪੀਂਦੇ ਨੇ
ਹਾਂ ਅੱਜ ਕਲ ਦੇ ਤੁਸੀਂ ਦੇਖੋ ਯੰਗਸਟਰ ਸਿਕਸਟੀਨ ਪਲੱਸ ਜੋ ਮੁੰਡੇ ਹੋ ਜਾਂਦੇ ਆ ਉਹ ਕਹਿੰਦੇ ਆ ਅੱਜ ਕੱਲ੍ਹ ਸਾਡੇ ਵਾਸੇ ਡਰਿੰਕ ਕਰਨਾ ਬਹੁਤ ਨੋਰਮਲ ਲਾਈਕ ਅਲਕੋਹਲ ਵੀ ਬਹੁਤ ਪੀਂਦੇ ਆ ਉਹ ਲੋਕ
ਗ਼ਲਤ ਚੀਜ਼ ਹੈ ਮਤਲਬ ਨਹੀਂ ਕਰਨੀ ਚਾਹੀਦੀ
ਹਾਂਜੀ
ਮੈਂ ਬਹੁਤ ਪ੍ਰੋਬਲਮਸ ਕਰ੍ਰੀਏਟ ਕਰਦੇੈਂ ਇਸ ਮੈਂ ਹਮ ਹਮ
ਮੈਂ ਬਸ ਐਹੀ ਹਾਂ ਉਹਨਾਂ ਦੇ ਲਕ ਮੇਰਾ ਇੱਕ ਦੋਸਤ ਹੈਗਾ ਏ ਮੈਂ ਟਿਊਸ਼ਨ ਵਿੱਚ ਹੀ ਪੜ੍ਹਦਾ ਤੇ ਉਹਨੇ ਮੇਰੇ ਕੋਲ ਪੁੱਛਿਆ ਕਿ ਤੂੰ ਡਰਿੰਕ ਕਰੱਦੀ ਤੇ ਮੈਂ ਕਿਹਾ ਨਹੀਂ ਮੈਂ ਕਿਹਾ ਮੈਂ ਡਰਿੰਕ ਕਰਾਂਂਗੀ ਤੇ ਮੈਂ ਉਹਦੇ ਕੋਲ ਬੱਚੇ ਤੂੰ ਕਰਦੇ ਕਹਿ ਰਹਾ ਹਾਂ ਲਾਈਕ ਮਤਲਬ ਉਹ ਫੇਰ ਕਹਿ ਰਹੇ ਕਿ ਐਸਾ ਮੁੰਡਿਆਂ ਵਾਸਤੇ ਸਸਟੀਨ ਪਲੱਸ ਬਹੁਤ ਨੋਰਮਲੀ ਹੋ ਜਾਂਦੀ ਹੈ ਇਹ ਸਭ ਚੀਜ਼ਾਂ ਮੈਂ ਕਿਹਾ ਨੋਰਮਲ ਤੇ ਤੁਸੀਂ ਖੁਦ ਬਣਾਇਆ ਦਾ ਹੈ ਨਾ ਇਹ ਸਭ ਚੀਜ਼ਾਂ ਨੂੰ ਲਾਈਕ ਕੋਈ ਚੀਜ਼ ਦਾ ਨਸ਼ਾ ਕਰਨਾ ਤੇ ਉਹਨੇ ਮ ਫੋਟੋ ਤੋਂ ਭੇਜੀ ਉਹਦੇ ਅੰਦਰ ਉਹ ਨਾ ਬਹੁਤ ਸਾਰੀ ਮਤਲਬ ਬੋਟਲ ਸੀ ਮਹਿੰਗੀ ਮਹਿੰਗੀ ਕੋਸਟਲੀ। ਤ ਉਹਨੂੰ ਮਨ ਦਿਖਾਇਆ ਸਭ ਮੈਂ ਪੀਤੀ ਹੋਈ ਹਾਂ ਮੈਂ ਕਿਹਾਿਆ ਮਤਲਬ ਉਹ ਸੋਚ ਰਹੇ ਸੀ ਉਹ ਇਹ ਸਭ ਚੀਜ਼ਾਂ ਮੈਨੂੰ ਦੱਸ ਕੇ ਬਹੁਤ ਅੱਛਾ ਲੱਗ ਰਿਹਾ। ਪਰ ਮੈਨੂੰ ਬਹੁਤ ਵੈਸਾ ਹੋ ਰਿਹਾ ਸੀ ਕਿੰਨੀ ਛੋਟੀ ਜਿਹੀ ਏਜ ਵਿੱਚ--ਵਿੱਚਸਭ ਚੀਜ਼ਾਂ ਕੰਜਿਊਮ ਕਰਨੀਆਂ ਬਹੁਤ ਗਲਤ ਤੇ ਉਹਨਾਂ ਦੇ ਪੇਰੈਂਟਸ ਵੀ ਕੁਛ ਨੀ ਕਹਿੰਦੇ ਉਹਦੇ ਤੇ ਪਾਪਾ ਵੀ ਨਾਲ ਬੈਠ ਕੇ ਨਾਲ ਲਵੇਂ ਡਰਿੰਕ ਕਰਦੇ ਆ
ਠੀਕ ਹੈ ਮਤਲਬਖ ਅਗਰ ਜਿਨਾਂ ਦੇ ਪਾਪਾ ਖੁਦ ਕਰ ਰਹੇ ਹੋਣ ਉਹ ਤੇ ਫਿਰ ਕੀ ਕਰ ਸਕਦੇ ਆ ਮਤਲਬ ਉਹਨਾਂ ਨੂੰ ਕਿਵੇਂ ਕੰਟਰੋਲ ਵਿੱਚ ਲੈ ਸਕਦੇ ਨੇ ਬੱਚਿਆਂ ਨੂੰ ਜੋ ਉਹ ਹੈ ਨਾ ਜੋ ਆਪ ਜੋ ਆਪ ਕਰਦਾ ਹੋਵੇ ਉਹ ਆਪਣੇ ਬੱਚਿਆਂ ਨੂੰ ਕਿਵੇਂ ਹੀ ਸਮਝਾ ਸਕਦਾ
ਨਹੀਂ, ਨਹੀਂ
ਸਮਝਾਏਗੇ ਉਹ ਸਮਝਾਣਗੇ ਤੇ ਫੇਿਰ ਉਹ ਬੱਚਾ ਇਹੀ ਸੋਚੇਗਾ ਨਾ ਕਿ ਆਪ ਤੇ ਦਾ ਮੈਨੂੰ ਵੀ ਮਨਾ ਮੈਨੂੰ ਵੀ ਮੈਨੂੰ ਕਿਉਂ ਮਨਾ ਕਰ ਰਹੇ ਹੋ।
ਹਾਂਜੀ। ਨਹੀਂ ਪਰ ਐਸਾ ਨਹੀਂ ਹੈ। ਪੇਰੈਂਟਸ ਮਨਾ ਕਰਦੇ ਮੇਰੇ ਫਾਦਰ ਡਰਿੰਕ ਕਰਦੇ ਪਰ ਮੇਰੇ ਕਜ਼ਨਸ ਵਗੈਰਾ ਆਈ ਹੈ ਉਹ ਸਭ ਕੋਈ ਨੀ ਡਰਿੰਕ ਕਰਦਾ। ਸਾਡੇ ਮਤਲਬ ਸਾਡੇ ਘਰ ਨਹੀਂ ਪੀਣ ਦਿੰਦੇ। ਪਰ ਉਹਦਾ ਮਤਲਬ ਉਹਦੇ ਤੇ ਇਸ ਚੀਜ਼ ਇਸ ਤੇ ਉਹਦੇ ਪੇਰੈਂਟਸ ਦੀ ਗਲਤੀ ਹੈ ਕਿ ਉਹ ਮਨਾ ਨਹੀਂ ਕਰ ਰਹੇ ਆਪਣੇ ਬੱਚੇ ਨੂੰ
ਬਿਲਕੁਲ ਲੈ ਤੇ ਹੈ ਹੀ ਆ ਗ਼ਲਤ ਚੀਜ਼ਾਂ ਨਾ ਮਤਲਬ ਕੋ ਕੋਈ ਕਿਸੇ ਨੂੰ ਹਾਂ ਐਸਾ ਮਤਲਬ ਕਿਵੇਂ ਕੰਜ਼ਿਊਮ ਕਰਨ ਵਾਸਤੇ ਦੇ ਸਕਦਾ ਹੈ ਆਪਣੇ ਬੱਚਿਆਂ ਨੂੰ ਕਿਵੇਂ ਦੇ ਸਕਦਾ ਹੈ
ਉਹੀ ਤੇ ਉਹਨਾਂ ਨੂੰ ਲੱਗਦਾ ਇਹ ਸਭ ਚੀਜ਼ਾਂ ਕਰਕੇ ਸਕੂਲ ਲੱਗ ਰਿਹਾ। ਪਰ ਅੱਜ ਕੱਲ੍ਹ ਜਨਰੇਸ਼ਨ ਬਹੁਤ ਖਰਾਬ ਹੋ ਚੁੱਕੀ ਹੈ। ਇਹ ਸਭ ਚੀਜ਼ਾਂ ਕੂਲ ਲੱਗਣ ਦੀ ਨਹੀਂ ਏ।
ਬਿਲਕੁਲ ਇਹ ਤਾਂ ਚਲੋ ਠੀਕ ਹੈ ਬਹੁਤ ਜ਼ਿਆਦਾ ਮਤਲਬ ਅਲਕੋਹਲਿਕ ਹੋ ਗਈ ਹੈ ਛੋਟੀ ਛੋਟੀ ਮਤਲਬ ਚੀਜ਼ਾਂ ਵੀ ਬੜੀ ੰਦੀਆਂ ਹੋ ਗਈਆਂ ਜ ਸਟਰੀਮ ਹੋ ਗਿਆ ਸਟਮ ਹੋ ਗਈ ਹੈ। ਤੁਹਾਡਾ ਇਹ ਕਿ ਜਿਹੜਾ ਹਾਂ, ਹਾਂ ਬਿਲਕੁਲ ਮੋਨਸਚਰ ਵਗੈਰਾ ਹੈ। ਸਭ ਚੀਜ਼ਾਂ ਬਸ ਮਤਲਬ ਭਾਵੇਂ ਉਹਦੇ ਚ ਐਲਕੋਹਲ ਨਹੀਂ ਹੈ ਬਟ ਐਹੋ ਜਿਹੀ ਚੀਜ਼ਾਂ ਤੇ ਹੈ ਨੇ ਜਿਦੇ ਜਿਹਦੇ ਨਾਲ ਬੋਡੀ ਖ਼ਰਾਬ ਹੋ ਸਕਦੀ ਹੈ।
ਹਾਂਜੀ। ਉਹ ਮਤਲਬ ਕਦੀ ਕ ਵਾਰ ਜਿਵੇਂ ਐਨਰਜੀ ਡਰਿੰਕਸ ਨੇ ਉਹ ਕਦੀ ਕ ਵਾਰ ਪੀ ਲਓ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੈ। ਨੋਰਮਲ ਜੋ ਕੋਕ ਵਗੈਰਾ ਜੋ ਨੋਰਮਲ ਡਰਿੰਕਸ ਆਉਂਦੀਆਂ ਉਹ ਪੀ ਸਕਦੇ ਆ।
ਨਹੀਂ ਉਹ ਵੀ, ਉਹ ਵੀ ਉਹਦੇ ਚ ਵੀ ਦੇਖ ਦਿੱਕਤ ਹੁੰਦੀ ਹੈ ਬਟ ਹਾ ਕਿ ਇੰਨੀ ਨੀ ਹੁੰਦੀ ਜਿੰਨੀ ਤੁਸੀਂ ਮਤਲਬ ਸਹਿਣ ਨਾ ਕਰ ਪਾਓ।
ਹਾਂਜੀ, ਤੇ ਮੈਂ ਤੇ ਹਾਂ ਤਾਂ ਹੀ ਮੈਂ ਸੋਚਿਆ ਕਿ ਅ ਤੇ ਅਸੀਂ ਤਾਂ ਵੈਸੇ ਮੋਸਟਲੀ ਘਰ ਹੀ ਜਿਵੇਂ ਅਸੀਂ ਕੁਛ ਗਰਮੀ ਦਾ ਟਮ ਡੀਹਾਈਡ੍ਰੇਸ਼ਨ ਹੋ ਜਾਂਦੀ। ਅਤੇ ਅਸੀਂ ਸ਼ੇਕ ਵਗੈਰਾ ਬਣਾ ਲੈਂਦੇ ਹਾਂ। ਘਾਰ ਹੀ ਕਿਉਂਕਿ ਬਾਹਰ ਅਸੀਂ ਨਾ ਅੱਜ ਮੈਂ ਆਪਣੀ ਸਿਸਟਰ ਨਾਲ ਗਈ ਸੀ। ਠੀਕ ਹੈ। ਤੇ ਮੈਂ ਹੁਣ ਉਥੇ ਕੀ ਕਹਿੰਦੇ ਆ ਸ਼ੇਕ ਬਾਜ਼ਾਰ ਤੋਂ ਪੀ ਕੇ ਆਈ। ਤੇ ਉਹਨਾਂ ਨੇ ਫਿਫਟੀ ਦਾ ਗਲਾਸ ਦਿੱਤਾ ਮੀਡੀਅਮ। ਤੇ ਉਹ ਇਵੇਂ ਲੱਗ ਰਿਹਾ ਸੀ। ਉਹ ਚੀਨੀ ਮਤਲਬ ਸ ਚੀਨੀ, ਚੀਨੀ ਪਾ ਕੇ ਦੇਤੀ ਹੈ।
ਅੱਛਾ ਵੋਹੀ ਨਾ ਉਹੀ ਨਾ, ਮਤਲਬ ਬਾਹਰ ਦੀ ਚੀਜਾਂ ਵੀ ਅਸੀਂ ਕਿਵੇਂ ਮਤਲਬ
ਤੇ ਉਹਨਾਂ ਨੇ ਆਈਸ ਕਰ੍ਰੀਮ ਪਤਾ ਕਿੰਨੀ ਜਿਹੀ ਪਾ ਕੇ ਦਿੱਤੀ ਉਹਨਾਂ ਨੇ ਸ਼ੇਕ ਦੇ ਅੰਦਰ ਇੰਨਾ ਮਿੱਠਾ ਹੀ ਇੰਨਾ ਮਿੱਠਾ ਸੀ। ਔਰ ਉਹਦੇ ਅੰਦਰ ਉਹਨਾਂ ਨੇ ਜਰਾ ਜਿਹੀ ਇੱਕ ਚਮਚ ਆਈਸ ਕਰ੍ਰੀਮ ਪਾ ਕੇ ਦਿੱਤੀ। ਔਰ ਉਹਦੇ ਉੱਤੇ ਉਹਨਾ ਨੇ ਪਤਾ ਨੀ ਕੁੱਛ ਲੱਗ, ਪਤਾ ਨੀ ਉਹ ਕੀ ਹੁੰਦਾ ਮਿੱਠਾ ਮਿੱਠਾ ਜਾਂ ਕੁਛ ਪ ਪਾ ਕੇ ਦਿੱਤਾ ਮੈਨੂੰ ਤੇ ਇੰਨਾ ਬੇਕਾਰ ਲੱਗਿਆ, ਇੰਨਾ ਬੇਕਾਰ ਲੱਗਿਆ।
ਹੂਮ ਜੋ ਚੀਜ਼ ਹੈ ਨਾ ਮੱਤਲਬ ਇਨਸਾਨ ਨੂੰ ਆਪਣੇ ਘਰ ਹੀ ਘਰ ਦੀਆਂ ਚੀਜ਼ਾਂ ਜ਼ਿਆਦਾ ਪ੍ਰੈਫਰ ਕਰਨੀਆਂ ਚਾਹੀਦੀਆਂ ਮਤਲੱਬ ਆਪਣੇ ਆਪ ਬਣਾਓ ਆਪਣੇ ਆਪ ਖਾਓ।
ਕਿੰਨਾ ਉਹੀ।
ਹਾਂ ਅੱਜ ਕੱਲ੍ਹ ਤੇ ਮਤਲਬ ਅੱਜ ਕੱਲ੍ਹ ਤਾਂ ਹੈ ਨਾ ਕਿ ਕੋਈ ਵੀ ਤੁਸੀਂ ਨੋਰਮਲ ਜਿਹੀ ਟੈਸਟਿੰਗ ਕਰਵਾਓ ਆਪਣੀ। ਕੋਈ ਵੀ ਬੋਡੀ ਟੈਸਟ ਕਰਵਾਓ। ਉਹਦੇ ਚ ਮਤਲੱਬ ਫੈਟੀ ਲੀਵਰ ਤੇ ਆਣਾ ਮਤਲੱਬ ਆਉਂਦਾ ਹੀ ਆਉਂਦਾ ਹੈ। ਤੇ ਇਹ ਸਭ ਚੀਜ਼ਾਂ ਕੀ ਨੇ ਮਤਲਬ ਬਾਹਰ ਦੀਆਂ ਚੀਜ਼ਾਂ ਖਾ ਕੇ ਹੀ ਹੁੰਦੀਆਂ ਸਭ ਚੀਜ਼ਾਂ ਨਾ। ਆ ਜੰਕ ਫੂਡ ਵਗੈਰਾ ਹੋ ਗਏ ਤੁਹਾਡੇ ਆ ਤੁਸੀਂ ਜੋ ਖਾਂਦੇ ਹੋ ਐ ਮਤਲੱਬ ਕੁੱਛ ਵੀ ਖਾ ਲਉ ਉਹ ਲੀਵਰ ਤੇ ਫੇਕਟ ਪੜਤਾ ਹੀ ਪੈਂਦਾ ਹੀ ਪੈਂਦਾ ਆ। ਤਾਂ ਨਾ ਬਾਹਰ ਦੀ ਚੀਜ਼ ਹੈ ਬਾਹਰ ਦੀ ਚੀਜ਼ਾਂ ਨੂੰ ਤਾਂ ਬਿਲਕੁਲ ਹਟਾ ਦਿਆ ਚੇਨਲ ਤੇ ਕੋਈ, ਹਾਂ ਤੇ ਤੁਸੀਂ ਹੁਣ ਮੈਂਗੋ ਸ਼ੇਕ ਪੀ ਰਹੇ ਹੋ?
ਹਾਂਜੀ ਮੈਂਗੋ ਸ਼ੇਕ ਬੱਸ ਬਣਾਇਆ ਸੀ ਉਹਨੇ ਪਹਿਲੇ ਤੇ ਮੈਂ ਠੀਕ ਕਹਿੰਦੇ ਆ ਉਹ ਮੈਂਗੋ ਸ਼ੇਕ ਜਦੋਂ ਪਹਿਲੇ ਮੈਂ ਨਾ ਆਈਸਕ੍ਰੀਮ ਪਾ ਕੇ ਪੀਂਦੀ ਸੀ ਬਾਜ਼ਾਰ ਵੱਕਣ ਦੀ
ਫੇਰ ਅੱਜ ਮੇਰੇ ਕੋਲ ਆਈਸ ਕਰ੍ਰੀਮ ਖਤਮ ਹੋ ਗਈ। ਤੇ ਮੈਂ ਕਿਹਾ ਚਲੋ ਕੋਈ ਨੀ ਇਵੇਂ ਪੀ ਦੁਦ ਨੀ ਆ- ਫਿਰ ਨਾਲ ਇਹ ਹੁੰਦਾ ਨਾ ਆਈਸ ਕਰ੍ਰੀਮ ਵਗੈਰਾ ਪਾਓ ਮੈਂਗੋ ਸ਼ੇਕ ਵਿੱਚ ਆਈਸ ਕਰ੍ਰੀਮ ਵਗੈਰਾ। ਪਾਤੇ ਮੇਰੇ ਕਜ਼ਨਸ ਵਗੈਰਾ ਹੈਗੇ ਹੈ ਫੇਰ ਉਹ ਵੀ ਖਾਂਦੇ ਆ। ਤੇ ਫਿਰ ਇਸੇ ਫਿਰ ਥੱਲੇ ਬਹਿ ਕੇ ਪੀਣਾ ਪੈਂਦਾ। ਤੇ ਹੁਣ ਮੈਂ ਸਿੰਪਲ ਬਣਾ ਕੇ ਆਈ ਹਾਂ ਤੇ ਕੋਈ ਨੀ ਮੰਗ ਰਿਹਾ।
ਅੱਛਾ ਹਾਂ ਚਲੋ ਸਾਨੂੰ ਭੇਜ ਦੋ ਅਸੀਂ ਮੰਗ ਲੈਂਦੇ ਹਾਂ ਤੁਹਾਡੇ ਤੋਂ
ਬਿਲਕੁੱਲ ਬਿਲਕੁੱਲ
ਤੁਹਾਨੂੰ ਸ਼ਰਮ ਤਾਂ ਆ ਨਹੀਂ ਰਹੀ ਹੋਏਗੀ ਜ਼ਰਾ ਜੀ
ਹਾਂ।
ਮੈਂ ਕਿਹਾ ਤੇਨੂੰ ਸ਼ਰਮ ਤੇ ਆ ਨੀ ਰਹੀ ਹੋਏਗੀ ਜ਼ਰਾ ਜੀ ਵੀ
ਹਾਂ ਬੜੇ ਮਜ਼ਾਕੀਆ ਓ ਤੁਸੀਂ।
ਕੋਈ ਗੱਲ ਨੀ ਹੈਗੀ ਪੁੱਛ ਸਕਦੇ ਸੀ ਤੁਸੀ, ਤੁਸੀ ਬੱਸ ਇੰਨਾ ਕਿਹਾ ਕਿ ਹਾ ਮੈਂਗੋ ਸ਼ੇਕ ਪੀ ਰਹੇ ਹਾ। ਇਹਨਾ ਵੀ ਨੀ ਕਿਹਾ ਤੁਸੀ ਕਿ ਅ ਪੀ ਲਓ।
ਹਾਂਜੀ ਸਹੀ ਬੋਲ ਰਹੇ ਹੋ ਅਸੀ ਮੈਂ ਨਾ ਹੁਣ ਕੀ ਕਹਿੰਦੇ ਆ ਅਸੀ ਤੇ ਘਰ ਨਿੰਬੂ ਪਾਣੀ ਵਗੈਰਾ ਮੇਰੇ ਮੰਮਾ ਪਾਪਾ ਇਹ ਸਭ ਚੀਜ਼ਾਂ ਉਹ ਤੇ ਪੂਰਾ ਦਿਨ ਕੁੱਛ ਲੱਸੀ ਆ ਯਾ ਸਭ ਕੁੱਛ ਸਭ, ਕੁਛ ਦਿਨ ਪੀਂਦੇ ਰਹਿੰਦੇ ਆ ਤਾ ਕਿ ਮਤ ਮਤਲੱਬ ਗਰਮੀ ਦੇ ਟਾਈਮ ਵਿੱਚ ਬੋਹਤ ਡੀਹਾਈਡ੍ਰੇਸ਼ਨ ਹੋ ਜਾਂਦੀ ਹੈ ਨਾ ਤੇ ਉਹ ਤੇ ਪੀਂਦੇ ਰਹਿੰਦੇ ਤੇ ਮੈਂ ਥੋੜ੍ਹਾ ਘੱਟ ਪੀਨੀ ਆ ਮੈਂ ਸਵੇਰੇ ਉੱਠਦੇ ਨਾਲ ਹੀ ਨਾ ਇੱਕ ਗਲਾਸ ਪਾਣੀ ਪਿਨੀ ਆ।
ਅੱਛਾ-ਅੱਛਾ ਚੰਗਾ। ਇਹ ਵੀ ਪੋਸਟ ਠੀਕ ਹੈ ਮਤਲੱਬ
ਕਿਉਂਕਿ ਦਿਨੇ ਨਾ ਮੇਰੇ ਕੋਲ ਪਾਣੀ ਪੀਤਾ ਨੀ ਜਾਂਦਾ ਮੈਂ ਪਾਣੀ ਪੀ ਨੀ ਪਾਦੀ ਤੇ ਮੈਂ ਆਪਣੇ ਕੋਲ ਸਵੇਰੇ ਉੱਠਦੇ ਨਾਲ ਹੀ ਥੋੜਾ ਇੱਕ ਦੋ ਘੰਟੇ ਲਗਾ ਕੇ ਅੱਜ ਤੇ ਪਤਾ ਕੀ ਹੋਇਆ ਅੱਜ ਸਂਡੇ ਸੀ ਨਾ ਤੇ ਮੇਰੇ ਕਜ਼ਨ ਆਏ ਦੇ ਸੀ ਮੇਰੇ ਘਰ ਤੇ ਮੈਂ ਆਪਣਾ ਪਾਣੀ ਲੈ ਕੇ ਆਈ ਤੇ ਮੈਂ ਆਰਾਮ ਆਰਾਮ ਨਾਲ ਪੀ ਰਹੀ ਸੀ ਪਾਣੀ ਕਿਉਂਕਿ ਮੇਰੇ ਕੋਲ ਇੱਕਦਮ ਪਾਣੀ ਨੀ ਪੀਤਾ ਜਾਂਦਾ ਉਹਨਾ ਨੇ ਮੇਰਾ ਅੱਧੇ ਤੋਂ ਜਾਦਾ ਪਾਣੀ ਪੀ ਲਿਆ ਉਹ ਫੇਰ ਮੈਂ ਕਿਹਾ ਯਾਰ ਫਿਰ ਮੈਂ ਕੀ ਬੋਲਦੀ।
ਬੜੇ ਬੇਸ਼ਰਮ ਨੇ ਤੁਹਾਡੇ ਕਜ਼ਨ।
ਹਾਂਜੀ ਉਹ ਫਿਰ ਮੈਂ ਕਿਹਾ ਚਲੋ ਕੋਈ ਨੀ ਮੇਰਾ ਤੇ ਕੰਮ ਮੁੱਕਿਆ ਹੀ।
ਅੱਛਾ ਜਦ ਮਤਲਬ ਤੁਸੀਂ ਪੀਣਾ ਨੀ ਸੀ।
ਹਾਂ ਮਤਲੱਬ ਮੈਂ ਪਾਣੀ ਪੀਣਾ ਨੀ ਹੁੰਦਾ ਫੇਰ ਮੰਮਾ ਨੂੰ ਤੇ ਦਿਖਾਣਾ ਪੈਂਦਾ ਨਾ ਹਾ ਮੈਂ ਪਾਣੀ ਲੈ ਕੇ ਗਈ ਆ ਮੈਂ ਪੀ ਲਿਆ ਉਹਨਾ ਨੇ ਪੀ ਲਿਆ ਤੇ ਫਿਰ ਮੰਮਾ ਨੂੰ ਲੱਗਿਆ ਕਿ ਮੈਂ ਹੀ ਪੀ ਲਿਆ ਪੂਰਾ।
ਹੋ-ਹੋ, ਹੋ ਉਹੋ। ਬੜੇ ਬਤਮੀਜ਼ ਨੇ ਤੁਆਡੇ ਕਜਨਸ ਤੇ।
ਨਈ ਚਲੋ ਠੀਕ ਏ ਐ ਸਭ ਚੀਜ਼ਾਂ ਵੀ ਚੱਲਦੀਆ ਮੇਰੇ ਵਾਸਤੇ ਈ ਫਾਇਦਾ ਹੋਇਆ।
ਹਾਂ ਓ ਤੇ ਹੈ ਤੁਹਾਡੇ ਆਸਤੇ ਹੀ ਫਾਇਦਾ ਜਾਦਾ ਪੀਂਦੇ ਨੀ ਨਾ ਮਤਲਬ ਤੁਸੀ ਮਤਲਬ ਆਪਣੇ ਅਵੋਇਡ ਕਰਦੇ ਚੀਜ਼ਾ ਤੁਸੀ ਹਾ।
ਹੋਰ ਦੱਸੋ ਕੀ ਚੱਲ ਰੇਆ ਤੁਸੀ ਜਾ ਤੁਸੀਂ ਸੰਡੇ ਵਾਲੇ ਦਿਨ ਜਾਂਦੇ ਨੀ ਬਾਰ ਕਿਤੇ।
ਛਾ ਤੇ ਛਾਤ ਤੇ ਸੀ ਮੈਂ ਥੋਹਾ ਜੇਆ
ਹੂੰ
ਵਗੈਰਾ ਕਰ ਰੇ ਸੀ ਬਸ ਫੇਰ ਏਨਾਂ ਸੋਚਿਆ ਚਲੋ ਗੱਲ ਕਰਦੇ ਆ ਥੋੜ੍ਹਾ ਜੇਆ ਦੇਖਨੇ ਆ।
ਐਸ ਟਾਈਮ ਥੋੜ੍ਹਾ ਮੌਸਮ ਠੀਕ ਹੋ ਜਾਂਦਾ ਨਾ।
ਹਾਂ ਅੱਛਾ ਤੇ ਮੌਸਮ ਠੀਕ ਅ ਮਤੱਲਬ ਪਹਿਲੇ
ਪੂਰਾ ਦਿਨ ਤੇ ਨਿਕਲਿਆ ਹੀ ਨੀ ਜਾਂਦਾ ਕਮਰੇ ਤੋ ਬਾਰ ਕਿ ਇੰਨੀ ਗਰਮੀ ਹੁੰਦੀ ਹੈ ਤੇ ਸ਼ਾਮ ਦੇ ਟਾਈਮ ਹੀ ਮੈਂ ਤੇ ਬਾਰ ਸ਼ਾਮ ਦੇ ਟਾਈਮ ਡੇਲੀ
ਹਾਂਜੀ-ਹਾਂਜੀ ਓਈ ਨਾ ਗਰਮੀ ਬੋਤ ਹੁੰਦੀ ਏ ਬਾਰ।
ਹੂੰ
ਹ ਚਲ ਤੇ ਫੇਰ
ਹਾਂਜੀ ਮੈਂ ਹੁਣ, ਹੁਣ ਸੋਚ ਰੀ ਆ ਬਸ ਹੁਣ ਥੱਲੇ ਜਾਵਾਂਗੀ ਥੋੜਾ ਕੁਛ ਕੰਮ ਕਰਾਂਗੀ।
ਅੱਛਾ-ਅੱਛਾ ਹਾ ਹੁਣ ਮੈਂ ਵੀ ਸੋਚਿਆ ਬਾਰ ਜਾਈਏ ਥੋੜ੍ਹਾ ਨਿਕਲੀਏ ਹੁਣ ਥੋੜਾ ਜਿਹਾ ਬਾਰ ਦਾ ਕੁਛ ਖਾਣਾ ਤੇ ਹੈ ਨੀ ਹੁਣ। ਬਾਕੀ ਦੇਖਣੇ ਆ ਕੀ ਕਰਦੇ ਆ। ਨਈ ਵੈਸੇ ਮਨ ਨੀ ਐ ਹੁਣ ਬਾਰ ਦਾ ਖਾਣ ਦਾ ਨਾ।
ਵੈਸੇ ਹਾ ਗਰਮੀ ਵੀ ਤੇ ਏਨੀ ਏ ਮਨ ਨੀ ਕਰਦਾ ਕੁਛ ਈਵੇ ਖਾਣ ਤੇ।
ਹਾਂ, ਬਿਲਕੁਲ
ਗਰਮੀ ਕਰਕੇ, ਥੋੜ੍ਹਾ ਐਂਵੇਂ ਰਹਿੰਦਾ ਏ
ਹਾਂਜੀ -ਹਾਂਜੀ ਉਹ ਤੇ ਹੈ, ਗਰਮੀ ਕਰਕੇ, ਥੋੜਾ ਚੱਲੋ ਬਸ ਮਨ ਈ ਨੀ ਕਰਦਾ ਹਨਾ, ਕੁਛ ਖਾਣ -ਪੀਣ ਦਾ ਫਿਰ ਉਸ ਤੋਂ ਬਾਅਦ
ਹਾਂਜੀ ਚਲੋ, ਫਿਰ ਠੀਕ ਏ ਮੈਮ ਕਰਾਂਗੀ
ਹਾਂ ਉਹ ਕੋਈ ਨੀ, ਦੀ ਕਰਦੇ ਆ ਫਿਰ ਤੁਸੀਂ
ਹਾਂਜੀ, ਹੋਰ ਫੇਰ ਚਲੋ ਠੀਕ ਏ, ਤੁਸੀਂ ਕਰਨਾ ਫਿਰ ਦੁਬਾਰਾ ਯਾਦ, ਜਦੋਂ ਕੱਲ ਕਰ ਲਿਆ ਕਰੋ ਕੋਲ
ਹਾਂ ਮੈਂ ਵੀ, ਥੋੜ੍ਹਾ ਜਿਹਾ ਬਿਜ਼ੀ ਰਹਿੰਨਾ ਹੁੰਨਾ, ਥੋੜ੍ਹਾ ਜਿਹਾ ਘਰ ਸਕੂਲ ਦਾ ਕੰਮ ਹੁੰਦੇ ਨੇ ਥੋੜ੍ਹੇ ਜਿਹੇ, ਬਾਕੀ ਥੋੜਾ ਜਿਹਾ ਕੰਮ ਚੱਲ ਰਿਹਾ ਸਾਡਾ ਵੀ ਤੋ ਉਹ ਵੀ ਆਪਾਂ ਦੇਖਣਾ ਹੁੰਦਾ, ਪਰ ਟਾਈਮ ਨੀ ਮਿਲ ਪਾਂਦਾ
ਕਿ ਬੋਆਏਸ ਕੋਲ ਫਿਰ, ਸੰਡੇ ਵਾਲੇ ਦਿਨ ਈ ਟਾਈਮ ਹੁੰਦਾ ਥੋੜ੍ਹਾ
ਹਾਂ ਉਹ ਹੀ ਬਸ ਕੋਈ ਨੀ, ਕਰਨੇ ਆ, ਅਸੀਂ ਫਿਰ ਲਵਾਂਗੇ
ਬਈ ਉਹ ਕਰੋ, ਤੁਸੀਂ ਮੈਨੂੰ ਟੈਕਸਟ ਕਰ ਲਿਆ ਕਰੋ, ਫੇਰ ਮੈਂ ਤਾਨੂੰ ਕੋਲ ਕਰ ਲਿਆ ਕਰਾਂਗੀ, ਹਨਾ
ਹਾਂਜੀ- ਹਾਂਜੀ, ਹਾਂਜੀ- ਹਾਂਜੀ ਹੋਰ ਘਰੇ
ਹਾਂਜੀ?
ਘਰ, ਸਭ ਠੀਕ ਨੇ ਨਾ?
ਹਾਂਜੀ, ਮੇਰੇ ਘਰ ਸਭ ਠੀਕ- ਠਾਕ, ਤੁਹਾਡੇ ਘਰ ਸਭ ਠੀਕ ਨੇ?
ਹਾਂ-ਹਾਂ, ਬਿਲਕੁਲ ਸਭ ਵਧੀਆ ਨੇ।
ਚਲੋ ਠੀਕ ਏ ਜੀ, ਠੀਕ ਸਤਿ ਸ਼੍ਰੀ ਅਕਾਲ ਜੀ